ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਏ ਤੁਹਾਡਾ?
ਵਧੀਆ ਤੁਸੀਂ ਸੁਣਾਓ ਕੀ ਹਾਲ ਏ?
ਬਸ ਬਸ ਭੈਣ ਜੀ ਅਸੀਂ ਵੀ ਠੀਕ ਆ
ਮੈਂ ਸੋਚਿਆ ਤੁਸੀਂ ਫ਼ੋਨ ਕਰਦੇ ਨਈ ਹੋ ਮੈਂ ਹੀ ਕਰ ਲਾਂ ਯਾਦ ਹੀ ਨੀ ਆਂਦੀ ਤੁਹਾਨੂੰ ਸਾਡੀ?
ਹਾਂਜੀ ਹਾਂਜੀ ਨਈ ਭੈਣ ਜੀ ਯਾਦ ਤੇ ਆਂਦੀ ਆ ਬਸ ਟਾਈਮ ਜਿਹਾ ਹੀ ਨੀ ਲੱਗਦਾ ਕੰਮ ਹੀ ਬੜੇ ਨੇ ਅੱਜ-ਕੱਲ। ਘਾਰ ਤੇ ਭੈਣ ਜੀ, ਕੀ ਕਰੀਏ।
ਅੱਛਾ ਹੋਰ ਕੀ ਕਰਦੇ ਬਪੇ ਸੀ ਤੁਸੀਂ। ਕੀ ਕਰਦੇ ਪਏ ਸੀ ਮੈਂ ਕੇਹਾਿਆ।
ਬਸ ਭੈਣ ਜੀ, ਵੇਹਲੇ ਭੈਣ ਘਰ ਆਏ ਆ, ਮੋਜਾਂ ਮਾਰਨ ਪੇਆ ਭੈਣ ਜੀ।
ਵਦੀਆ-ਵਦੀਆ, ਕਿੱਥੇ ਪੰਜਾਬ ਆਏ ਓ।
ਹਾਂਜੀ, ਹਾਂਜੀ-ਹਾਂਜੀ ਪੰਜਾਬ ਆਏ ਦੀਆਂ ਭੈਣ ਜੀ।
ਅੱਛਾ-ਅੱਛਾ ਹੋਰ ਸੁਣਾਓ ਭੈਣ ਜੀ।
ਬਸ ਵਧੀਆ ਹੋਰ ਤੁਸੀਂ ਸੁਣਾਓ ਤੁਹਾਡੇ ਘਰ ਆਈ ਸੀ। ਬੜੇ ਵਦੀਆ-ਵਦੀਆ ਬੂਟੇ ਲਾਏ ਦੇ ਸੀ ਤੁਸੀਂ। ਮਾਲੀ ਕੋਲ ਲਵਾਂਦੇ ਓ ਆਪੇ ਈ ਲਾ ਲੈਂਦੇ ਹੋ ਭੈਂਜੀ।
ਭੈਣ ਜੀ ਮੈਂ ਤੇ ਮਾਲੀ ਕੋਲੀ ਲਵਾਣੀ ਆਂ ਬੂਟੇ। ਬਸ ਪਸੰਦ ਕਰ ਲੈਂਣੇ ਆਂ ਅਤੇ ਮਾਲੀ ਨੂੰ ਬੁਲਾ ਲੈਂਣੇ ਆਂ ਆ ਕੇ ਲਾ ਦਿੰਦੇ ਬੂਟੇ ਵਦੀਆ ਤਰਾਂ।
ਅੱਛਾ। ਨਈ ਬੜੇ ਅੱਛੀ ਤਰ੍ਹਾਂ ਲਗਾਏ ਹੋਏ ਸੀ ਕਾਫ਼ੀ ਗਮਲੇ ਵੀ ਲਗਾਏ ਹੋਏ ਸੀ ਤੁਸੀਂ। ਬੜਾ ਅੱਛਾ ਲੱਗੇਆ ਮੈਨੂੰ ਤੇ। ਹਰਿਆਲੀ-ਹਰਿਆਲੀ ਕੀਤੀ ਹੋਈ ਸੀ ਤੁਸੀਂ ਆਪਣੇ ਘਾਰ
ਹਾਂਜੀ ਭੈਣ ਜੀ ਹਰਿਆਲੀ ਤੇ ਵਦੀਆ ਲੱਗਦੀ ਆ ਘਾਰ, ਘਾਰ ਦਾ ਲੁੱਕ ਵਧ ਈਆ ਲਗਦਾ ਪੇੜ ਪੌਦੇੇ ਲੱਗੇ ਹੋਣ
ਹੋਰ ਭੈਣਜੀ ਓਹ ਜੇਹੜਾ ਨੋ ਕੋਰਨਰ ਤੇ ਪਿਆ ਸੀ ਓਹ ਨਕਲੀ ਸੀ ਕੇ ਅਸਲੀ ਸੀ
ਨਈ-ਨਈ ਭੈਣ ਜੀ ਓਹ ਤੇ ਨਕਲੀ ਸੀ ਜੇਹੜਾ ਕੋਰਨਰ ਤੇ ਕਰਕੇ ਪੇਆ ਸੀ ਨਾ ਸ਼ੀਸ਼ੇ ਦੇ ਕੋਲ। ਓ ਤੇ ਨਕਲੀ ਸੀ ਭੈਣ ਜੀ, ਓਹ ਤੇ ਸ਼ੋਅ ਪੀਸ ਆ ਤੇ ਲੱਗੇਆ ਦੈ ਕਿ ਘਾਰ ਸੱਜੇਆ ਹੋਇਆ ਵਧੀਆ ਲੱਗੇ ਨਾ। ਤਾਂ, ਐਵੇਂ ਤੇ ਅਸੀ ਘਾਰ ਦੇ ਅੰਦ ਫਿਰ ਵੀ ਬਥੇਰੇ ਲਾਏ ਦੇ ਨੇ, ਸ਼ੋਅ ਵਾਸਤੇ
ਨਈ ਤੁਹਾਡੀ ਛੱਤ ਤੇ ਬੜੇ ਸਾਰੇ ਪਏ ਸੀ ਬੜੇ ਅੱਛੇ ਲੱਗੇ ਮੈਨੂੰ ਮੈਂ ਕੇਆ ਭੈਨ ਜੀ ਨੂੰ ਪੁੱਛਾਂਗੀ ਕੇੜੇ ਮਾਲੀ ਕੋਲ ਲਵਾਂਦੇ ਨੇ, ਭੈਣ ਜੀ ਕੋਲ ਮਾਲੀ ਦਾ ਨੰਬਰ ਲਵਾਂਗੀ
ਅੱਛਾ ਭੈਣ ਜੀ। ਦੇ ਦਾਂਗੀ ਕੋਈ ਗੱਲ ਨੀ ਭੈਣ ਜੀ ਮੈਂ ਤੁਹਾਨੂੰ ਭੇਜ ਦਾਂਗੀ ਨੰਬਰ ਓਦਾ, ਤੁਸੀਂ ਓਹਨੂੰ ਫ਼ੋਨ ਕਰ ਲੈਣਾ ਓ ਆ ਜਾਵੇਗਾ ਤੁਆਡੇ ਘਰ ਪੌਦੇ ਵਗੈਰਾ ਲਾਣ ਤੁਆਡੇ ਘਰ ਨੀ ਲੱਗੇ ਦੇ, ਇੱਕ ਵੀ ਨੀ ਲੱਗਾ ਦਾ ਕੋਈ ਪੌਦਾ ਵਗੈਰਾ
ਨੀ ਭੈਣ ਜੀ ਲੱਗੇ ਹੋਏ ਨੇ, ਪੌਦੇ ਤੇ ਲੱਗੇ ਹੋਏ ਨੇ ਥੋੜੇ ਹੋਰ ਲਵਾਂਣੇ ਸੀ ਨਾ, ਤਾਂ ਮੈਂ ਸੋਚ ਰੀ ਸੀ ਭੈਣ ਜੀ ਮੈਂ ਕੇਆ ਚਲੋ ਭੈਣ ਜੀ ਨੂੰ ਫੋਨ ਕਰਕੇ ਪੁੱਛ ਪੁੱਂਛਾ ਤੇ ਓਦੇ ਲਗਵਾਵਾਂਗੀ ਪੌਦੇ ਭੈਣ ਜੀ ਕੋਲੋਂ ਨਾ
ਅੱਛਾ ਚਲੋ ਵਦੀਆ ਤੁਸੀਂ ਫ਼ੋਨ, ਕਰ ਲੇਆ ਪੁੱਛ ਲੇਆ।
ਪੈਂਜੀ ਸਬਜ਼ੀਆਂ ਵੀ ਲਾਈਆਂ ਹੋਈਆਂ ਜੇ ਕੋਈ ਘਾਰ। ਜਿਵੇਂ ਕਈ ਤੋਰੀ ਲਾ ਲੈਂਦਾ ਵੇ, ਕੋਈ ਘੀਏ ਦੀ ਵੇਲ ਲਾ ਲੈਂਦਾ ਵੇ। ਕੋਈ, ਅ ਮਿਰਚਾਂ ਲਾ ਲੈਂਦਾ ਵੇ ਕੁਛ ਐਸਾ ਵੀ ਲਾਇਆ ਦਾ ਭੈਣ ਜੀ
ਨਾ-ਨਾ ਭੈਣ ਜੀ ਮੈਂ ਸਬਜ਼ੀਆਂ ਵਗੈਰਾ ਨੀ ਲਾਈਆਂ ਦੀਆਂ। ਉਹਨਾਂ ਦੀ ਫਿਰ ਦੇਖਭਾਲ ਵੀ ਕਰਨੀ ਪੈਂਦੀ ਐ ਨਾ ਜੇਆਦਾ।
ਹਾਂਜੀ-ਹਾਂਜੀ ਏਹ ਤਾਏ ਹੈ ਭੈਣ ਜੀ, ਸਈ ਗੱਲ ਏ।
ਹੋਰ ਭੈਣ ਜੀ ਤੁਸੀਂ ਲਵਾਣੇ ਨੇ ਕਿ ਸਬਜ਼ੀਆਂ ਵਗੈਰਾ ਮਾਲੀ
ਸੋਚ ਰਹੀ ਆਂ, ਸਾਡਾ ਨਾ ਇਹ ਜ਼ਮੀਨ ਖਾਲੀ ਪਈ ਇੱਕ ਜਗ੍ਹਾ ਤੇ। ਉਹ ਜਰਾ ਜਿਹਾ ਪੋਰਸ਼ਣ ਥੋੜਾ ਖਾਲੀ ਏ ਮਿੱਟੀ, ਮਿੱਟੀ ਹੈਗੀ ਉਹਦੇ 'ਤੇ। ਸੋਚ ਰਹੀ ਆਂ ਉਹਦੇ ਤੇ ਨਾ ਸਬਜ਼ੀਆਂ, ਸੁਬਜ਼ੀਆਂ ਲਗਾ ਲਾ। ਜਿਵੇਂ ਅੱਜ -ਕੱਲ ਕੋਈ ਕਈ ਲੋਕ ਨਿੰਬੂ ਲਾਉਂਦੇ ਪਏ ਨੇ। ਟਮਾਟਰ ਲਾਂਦੇ ਨੇ, ਇਹ ਛੋਟੇ, ਛੋਟੇ ਬੂਟੇ ਲਾ ਲਾ।
ਅੱਛਾ, ਅੱਛਾ ਹਾਂ ਵਧੀਆ ਸੋਚ ਰਹੇ ਓ। ਸਬਜ਼ੀਆਂ ਲਾ ਹੀ ਲੈਣਾ ਤੁਸੀਂ ਹਾਂ ਕਰ ਲੈਨਾ।
ਐਹ ਕਰਾਂਗੇ ਭੈਣ ਜੀ।
ਹੋਰ ਸੁਣਾਓ ਭੈਣਜੀ, ਕੀ ਬਣਾਇਆ।
ਹੋਰ ਸੁਣਾਓ ਫੇਰ ਪਾਣੀ ਰੋਜ਼ ਆਪ ਦਿੰਦੇ ਹੋ ਕਿ ਕੰਮ ਵਾਲੀ ਦੇ ਜਾਂਦੀ ਜੇ ਬੂਟਿਆਂ ਤੇ ਪਾਣੀ।
ਕੰਮ ਵਾਲੀ ਨੂੰ ਕਹੀਦਾ ਪਾਣੀ ਵਗੈਰਾ ਦੇਣ ਵਾਸਤੇ ਤਾਂ।
ਅੱਛਾ।
ਕਈ ਵਾਰੀ ਮੈਂ ਵੀ ਦੇ ਦਿੰਦੀ ਹਾਂ, ਅਗਰ ਯਾਦ ਹੋਏ ਤੇ। ਨਹੀਂ ਤਾਂ ਯਾਦ ਹੀ ਨਹੀਂ ਰਹਿੰਦਾ, ਕੰਮ ਵਾਲੀ ਨੂੰ ਹੀ ਕਹਿਤਾ।
ਅੱਜ- ਕੱਲ ਕੰਮ ਹੀ ਇੰਨੇ ਹੋ ਗਏ ਨੇ, ਨਹੀ ਯਾਦ ਰਹਿੰਦਾ
ਹੋਰ ਕੀ ਭੈਣਜੀ ਤੁਸੀਂ ਸੁਣਾਓ ਭੈਣਜੀ, ਹੋਰ ਕੀ ਬਣਾਇਆ ਜੀ ਫਿਰ ਅੱਜ।
ਭੈਣਜੀ ਅੱਜ ਬੱਚੇ ਰਾਜਮਾਂਹ ਚਾਵਲ ਕਹਿੰਦੇ ਪਏ ਸੀ, ਅੱਜ ਰਾਜਮਾਂਹ ਚਾਵਲ ਬਣਾਏ ਨੇ ਭੈਣਜੀ
ਅੱਛਾ-ਅੱਛਾ ਭੈਣ ਜੀ ਰਾਜਮਾਂਹ ਚਾਵਲ ਬਣਾਏ ਨੇ, ਤੁਸੀਂ ਬਣਾਏ ਨੇ ਜਾਂ ਤਾਡੀ ਭੈਣ ਨੇ ਬਣਾਏ ਨੇ
ਹਾਂਜੀ
ਤੁਸੀਂ ਬਣਾਏ ਨੇ ਜਾਂ ਤਾਡੀ ਭੈਣ ਨੇ ਬਣਾਏ ਨੇ ਰਾਜਮਾਂਹ ਚਾਵਲ
ਭੈਣ ਜੀ ਭੈਣ ਨੇ ਬਣਾਏ ਮੈਂ ਬਣਾਏ ਇੱਕੋ ਗੱਲ ਹੈ ਭੈਣ ਜੀ ਤੁਹਾਨੂੰ ਖਾਣ ਨਾਲ ਸਭ ਬੱਚਿਆਂ ਨੂੰ ਖਾਣ ਨਾਲ ਮਤਲਬ ਹੋਣਾ ਚਾਹੀਦਾ ਭੈਣ ਜੀ ਤੁਹਾਨੂੰ ਸਭ ਨੂੰ, ਖਾਣ ਨਾਲ ਬੱਚਿਆਂ ਨੂੰ ਖਾਣ ਨਾਲ ਖਾਣ ਨਾਲ ਮਤਲਬ ਹੋਣਾ ਚਾਹੀਦਾ, ਐਹ ਨਾ ਦੇਖੋ ਕਿ ਕਿੰਨੇ ਬਣਾਏ ਨੇ ਭੈਣਜੀ ਵੈਸੇ ਤੁਸੀਂ ਰਾਜਮਾਂ ਕਿਵੇਂ ਬਣਾਉਂਦੇ ਓ
ਭੈਣ ਜੀ ਮੈਂ 'ਤੇ ਰਾਜਮਾਂਹ ਬਨਾਏ ਨੀ ਅੱਜ ਤੱਕ। ਮੈਨੂੰ ਤਾਂ ਬਨਾਨੇ ਈ ਨੀ ਆਂਦੇ, ਹੋਰ ਕੀ ਭੈਣ ਜੀ?
ਓ ਭੈਣਜੀ
ਨਾ-ਨਾ ਭੈਣ ਜੀ, ਕੰਮ ਕੋਸ ਨੀ ਹੈਗੀ ਬਸ ਨਾ-ਨਾ ਭੈਣ ਜੀ ਐਸਾ ਨੀ ਐ, ਬਸ ਖਾਨਾ ਬਨਾਨਾ ਨੀ ਆਂਦਾ ਬਾਕੀ ਸਭ ਤਾਂ ਆਂਦਾ ਈ ਐ।
ਅੱਛਾ ਭੈਣ ਜੀ, ਰਾਜਮਾਂਹ ਬਨਾਨੇ ਤੇ ਭੈਣ ਜੀ ਐਡੇ ਸੋਖੇ ਜੇ।
ਅੱਛਾ! ਦੱਸ ਹੀ ਦੋ ਫੇਰ ਕਿਵੇਂ ਬਣਦੇ ਨੇ ਸੋਚ ਸੋਚ ਰਹੀ ਆਂ ਬਨਾ ਈ ਲਾਂਗੀ ਫੇਰ
ਜੀ ਰਾਜਮਾਂਹ ਬਨਾਨ 'ਚ ਕਿੰਨੇ ਕੁ ਟੈਮ ਲੱਗਦਾ ਐ। ਜੇ ਤੁਸੀਂ ਅੱਛੀ ਤਰ੍ਹਾਂ ਬਣਾਉਨੇ ਨੇ ਤੇ ਫੇਰ ਤੇ ਤੁਸੀਂ ਐਦਾਂ ਕਰੋ, ਤੁਸੀਂ ਰਾਜਮਾਂਹ ਰਾਤੀ ਪਿਓ ਕੇ ਰੱਖ ਲਓ
ਅੱਛਾ-ਅੱਛਾ, ਫਿਰ ਕੀ ਕਰਨਾ ਹੁੰਦਾ?
ਜੇ 'ਤੇ ਤੁਸੀਂ ਰਾਤੀ ਰਾਜਮਾਂਹ ਭਿਓ ਕੇ ਰੱਖੋਗੇ ਨਾ ਭੈਣਜੀ,
ਹਾਂਜੀ, ਭੈਣਜੀ।
ਅੱਛਾ, ਮੈਂ ਕਿਹਾ ਭੈਣ ਜੀ ਕਿਧਰੇ ਲਾਂਗੇ ਨੇ ਕਿਥੇ।
ਨਾ-ਨਾ ਭੈਣ ਜੀ, ਮੈਂ ਸੁੰਨੀ ਪਿਆ, ਤੁਸੀਂ ਅੱਗੇ ਬੋਲੋ।
ਰਾਤੀ ਰਾਜਮਾਂਹ, ਜੇ ਰਾਤੀ ਰਾਜਮਾਂਹ ਭਿਓ ਕੇ ਰੱਖੋਗੇ ਨਾ ਫਿਰ ਤੇ ਉਹਨੂੰ ਜਾਦਾ ਸੀਟੀਆਂ ਦੀ ਲੋੜ ਈ ਨੀ ਪੈਂਦੀ।
ਅੱਛਾ।
ਫੇਰ ਤੇ ਤੇਨ ਚਾਰ ਸੀਟੀਆਂ ਚ ਰਾਜਮਾਂ ਤਿਆਰ ਹੋ ਜਾਂਦੇ ਨੇ। ਜੇ ਅਗਰ ਤੁਸੀਂ ਤੜਕਾ ਲਾ ਕੇ ਰਾਜਮਾਂ ਬਨਾਨੇ ਨੇ ਤੇ ਫੇਰ ਤੇ ਤੁਸੀਂ ਪੈਲੇ ਉਬਾਲ ਲੋ ਰਾਜਮਾਂ। ਰਾਤੀ ਭਿਓਵੋ, ਸਵੇਰੇ ਗੈਸ ਤੇ ਰੱਖੋ 'ਤੇ ਉਬਾਲ ਲੋ ਰਾਜਮਾ।
ਫੇਰ ਓਸ ਤੋਂ ਬਾਦ ਤੁਸੀਂ ਪਿਆਜ਼ ਟਮਾਟਰ ਦਾ ਮਸਾਲਾ ਬਨਾਓ ਜਿਵੇਂ ਬਨਾਂਨੇ ਆਂ ਪ ਪਿਆਜ, ਲਸਨ, ਅਦਰਕ, ਟਮਾਟਰ
ਵੱਜ ਰਿਹਾ ਫੋਨ, ਹੈ ਨਾ?
ਤੜਕਾ ਬਨਾਓ ਤੜਕਾ ਬਨਾ ਕੇ ਵਿੱਚ ਪਾ ਕੇ ਦੋ-ਤਿੰਨ ਸੀਟੀਆਂ ਫੇਰ ਦੁਬਾਰਾ ਬਲਵਾ ਲੋ। ਐ ਰਾਜਮਾ, ਇੰਨੇ ਵਧੀਆ ਰਾਜਮਾ ਬਨਦੇ ਨੇ ਨਾ ਭੈਣ ਜੀ ਖਾਓਗੇ ਨਾ, ਤੇ ਯਾਦ ਕਰੋਗੇ ਭੈਣ ਜੀ ਨੇ ਰਾਜਮਾਂ ਦੀ ਰੈਸਿਪੀ ਦੱਸੀ ਸੀ
ਭੈਣ ਜੀ ਫੇਰ ਕੱਲ ਈ ਬਨਾਨਿ ਆਂ।
ਹਾਂ, ਭੈਣ ਜੀ ਏਕ ਹੋਰ ਤਰ੍ਹਾਂ ਨਾਲ ਵੀ ਬਨਦੇ ਨੇ ਭੈਣ ਜੀ, ਰਾਜਮਾਂ।
ਅੱਛਾ, ਦੋ ਤਰ੍ਹਾਂ ਨਾਲ ਬਨਦੇ ਨੇ?
ਹਾਂ, ਜੇ ਤੇ ਤੁਸੀਂ ਤੁਹਾਨੂੰ ਬੜੀ ਜਲਦੀ ਹੈਗੀ ਏ ਤੇ ਤੁਸੀਂ ਨਈ ਵੀ ਭਿਓਏ ਰਾਜਮਾਂ ਤੁਸੀਂ ਰਾਜਮਾਂ ਰੱਖੋ, ਧੋ ਧੂ ਕੇ ਅੱਛੀ ਤਰ੍ਹਾਂ ਧੋਓ ਰਾਜਮਾਂ ਨੂੰ ਰੱਖੋ ਪਾਨੀ ਪਾਓ, ਵਿੱਚ ਪਿਆਜ, ਟਮਾਟਰ, ਆਪਨਾ ਲਸ -ਸਨ, ਅਦਰਕ ਸਭ ਹਰੀ ਮਿਰਚਾਂ ਸਭ ਕੁਛ ਵਿੱਚ ਈ ਪਾ ਦੋ। ਥੋੜੀ ਜਿ ਇਮਲੀ ਵੀ ਪਾ ਦੋ, ਥੋੜੀ ਜਿ ਇਮਲੀ ਪਾਨ ਨਾਲ ਨਾ ਓਦਾ ਤਾਂ ਬੜਾ ਹੀ ਅੱਛਾ ਟੇਸਟ -ਟ ਆਂਦੈ। ਹਾਂਜੀ
ਖੱਟੇ ਨੀ ਹੋ ਜਾਨਗੇ?
ਨਈ ਤੁਸੀਂ ਰਾਜਮਾਂ ਦੇ ਹਿਸਾਬ ਨਾਲ ਪਾਓ ਨਾ ਇਮਲੀ, ਥੋੜ੍ਹੀ ਜਿ ਇਮਲੀ ਪਾਓ ਜਿਆਦਾ ਇਮਲੀ ਨਾ-ਨਾ ਪਾ ਦੇਨਾ। ਜਾਦਾ ਪਾਓਗੇ ਤੇ ਓ ਖੱਟੇ ਈ ਹੋਨਗੇ, ਮਿੱਠੇ ਥੋੜ੍ਹੇ ਨਾ ਹੋਣਗੇ।
ਮਿੱਠੇ ਕੀਆ ਕਿੰਨੇ ਵੇ ਭੈਨ ਜੀ?
ਹਾਂਜੀ ਭੈਣ ਜੀ ਹਾਂਜੀ। ਬਸ ਓ ਬਸ ਫੇਰ ਤੁਸੀਂ ਸੀਟੀਆਂ ਬਲਵਾ ਲੋ ਭੈਨਜੀ। ਤੇ ਫੇਰ ਉ ਬੰਨ ਕੇ ਤਿਆਰ ਹੋ ਜਾਨਗੇ ਰਾਜਮਾਂ, ਬਾਅਦ ਚੋ ਤੁਸੀਂ ਹਿਂਗ ਦਾ ਰਾਈ ਦਾ, ਜੀਰੇ ਦਾ ਹਲਕਾ ਜਾ ਤੜਕਾ ਜਿਦਾ ਵੀ ਲਾਨਾ ਤੁਸੀਂ ਘਿਓ 'ਚ ਹਿੰਗ ਪਾਓ ਥੋੜੀ ਜਿ ਰਾਈ ਪਾਓ ਜੇ ਪਾਂਦੇ ੳ ਥੋੜਾ ਜਿ ਜੀਰਾ ਪਾਓ ਜੇ ਪਾਂਦੇ ਓ ਨਈ ਤਾਂ ਕੱਲੀ ਹੀਂਗ ਦਾ ਤੜਕਾ ਲਾ ਸਕਦੇ ੳ।
ਨਮਕ ਮਿਰਚ ਭੈਨਜੀ ਮੈਂ ਬੋਲਣਾ ਭੁੱਲ ਗਈ ਸੀ ਯਾਦ ਨਾਲ ਪਾ ਲੈਣਾ, ਕਿਤੇ ਫਿੱਕੇ ਰਾਜਮਾਂ ਬਨਾ ਲੋ ਤੁਸੀਂ ਭੈਨਜੀ।
ਨਾ ਨਾ ਭੈਨ ਜੀ ਫਿੱਕੇ ਥੋੜ੍ਹੀ ਬਨਾਵਾਂਗੇ।
ਅੱਛਾ ਭੈਨ ਜੀ ਇੰਨੀ ਨੌਲੇਜ ਤਾਂ ਹੋਏਗੀ ਕਿ ਨਮਕ ਮਿਰਚ ਵੀ ਪੈਂਦਾ ਭੈਨਜੀ ਹਾਂ ਰਾਜਮਾਂ 'ਚ।
ਭੈਨ ਜੀ ਏਨੀ ਨੌਲੇਜ ਤੇ ਸਭ ਨੂੰ ਹੁੰਦੀ ਏ, ਐ ਤੇ ਪਤਾ ਈ ਏ ਨਮਕ ਮਰਚ ਪਾਵਾਂਗੇ ਤਾਂ ਈ ਰਾਜਮਾਂ ਸਵਾਦ ਲੱਗਨਗੇ ਐਵੇਂ ਥੋੜ੍ਹੀ ਸਵਾਦ ਲੱਗਨਗੇ ਰਾਜਮਾ।
ਐ ਤੇ ਹੈ ਭੈਨ ਜੀ। ਹੋਰ ਭੈਨ ਜੀ ਸੁਨਾਓ, ਨਾਸ਼ਤੇ ਚ ਕੀ ਖਾਧਾ ਸੀ ਭੈਨ ਜੀ।
ਕੁਛ ਨੀ ਭੈਨ ਜੀ ਬਸ ਉਈਓ ਪਰਾਂਠੀਆਂ ਖਾਈਆਂ ਸੀ। ਨਾਸ਼ਤੇ ਤੇ ਪਰਾਂਠੀਆਂ ਈ ਸਵਾਦ ਲਗਦੀਆਂ ਨੇ ਹੋਰ ਕੋਈ ਤਾਂ ਸਵਾਦ ਈ ਨੀ ਲੱਗਦਾ।
ਅੱਛਾ-ਅੱਛਾ, ਭੈਣ ਜੀ ਸਈ ਗੱਲ ਏ, ਨਾਸ਼ਤੇ 'ਚ ਪਰੋਂਂਠੀਆਂ ਹੀ ਸਵਾਦ ਲੱਗਦੀਏ। ਕਈ ਸਾਦਾ ਫੁਲਕਾ ਵੀ ਖਾਂਦੇ ਨੇ।
ਹਾਂ, ਸਾਦਾ ਮੈਂ ਨਈਂ ਖਾਂਦੀ ਨਾ, ਫੇਰ ਸਾਦਾ। ਸਾਦੇ ਚ ਸਵਾਦ ਨੀ ਆਂਦਾ, ਪਰੌਂਠੀ ਚ ਸਵਾਦ ਆਂਦਾ ਨਾਸ਼ਤੇ ਚ ਤੇ। ਤੁਸੀਂ ਕੀ ਖਾਧਾ ਸੀ, ਭੈਣ ਜੀ?
ਅਸੀਂ ਭੈਣ ਜੀ, ਅਸੀਂ ਹਲੇੇ ਨਾਸ਼ਤਾ ਕੀਤਾ ਈ ਨਨੀਂ, ਕੁੜੀ ਖਾਂਦੀ ਪੀ ਸੀ ਓਨੇ ਵੇਚ ਚ ਅੱਧਾ ਛੱਡ ਤਾ ਓਦਾ ਅੱਧਾ ਖਾ ਲਿਆ ਬਸ ਦੁ, ਪੈਰੇ ਰਾਜਮਾਂ-ਚਾਵਲ ਖਾਵਾਂਗੇ।
ਅੱਛਾ ਭੈਣ ਜੀ, ਡਾਇਟਿੰਗ ਨਈਂ ਕਰਦੇ ਤੁਸੀਂ ਭੈਣ ਜੀ?
ਕੀ ਨੀਂ ਕਰਦੇ?
ਡਾਇਟਿੰਗ ਨੀਂ ਕਰਦੇ, ਭੈਣ ਜੀ ਤੁਸੀ?
ਭੈਣਜੀ ਡਾਇਟਿੰਗ ਦਾ ਟੈਮ ਈਂ ਨੀਂ ਹੈਗਾ ਭੈਣ ਜੀ, ਜੋ ਬੰਦਾ ਓ ਖਾ ਲੈਂਦੇ ਵੱਖਰਾ ਬਣਾਣ ਦਾ ਟੈਮ ਈਂ ਨੀਂ ਮਿਲਦਾ।
ਸਈ ਗੱਲ ਏ ਭੈਣ ਜੀ, ਡਾਈਟਿੰਗ ਤਾਂ ਹੁੰਦੀ ਵੀ ਨੀਂ।
ਘਰ ਸਭ ਠੀਕ ਨੇ?
ਹਾਂਜੀ ਭੈਣ ਜੀ, ਸਭ ਠੀਕ ਨੇ ਘਰ। ਤੁਸੀਂ ਸੁਣਾਓ ਬੱਚੇ ਠੀਕ ਨੇ ਤੁਆਡੇ?
ਹਾਂਜੀ-ਹਾਂਜੀ ਭੈਣ ਜੀ, ਬੱਚੇ ਠੀਕ ਨੇ। ਹੋਰ ਸੁਣਾਓ, ਭੈਣ ਜੀ।
ਬਸ ਭੈਣ ਜੀ, ਵਧੀਆ।
ਤੁਆਡਾ ਪੁਰਾਣਾ ਫ਼ੋਨ ਭੈਣ ਜੀ, ਖਰਾਬ ਹੋ ਗਿਆ ਸੀ। ਓਦੀ ਵਾਜ ਨੀ ਸਈ ਆਂਦੀ ਸੀ, ਐਂ ਲਗਦੈ ਤੁਸੀਂ ਹੁਨ ਨਵਾਂ ਲਿੱਤਾ ਭੈਣ ਜੀ ਫੋਨ।
ਹੋਰ ਨਵਾਂ ਈ ਲਿੱਤਾ, ਓ ਪੁਰਾਣਾ ਤੇ ਵੇਚ ਦਿੱਤਾ ਸੀ। ਓਦਾ ਤੇ ਸਪੀਕਰ ਖ਼ਰਾਬ ਹੋ ਗਿਆ ਸੀ ਬਸ, ਵੇਚ ਦਿੱਤਾ ਓਨੂੰ।
ਅੱਛਾ ਸਪੀਕਰ ਖ਼ਰਾਬ ਹੋ ਗਯਾ, ਅੱਛਾ-ਅੱਛਾ ਭੈਣ ਜੀ, ਠੀਕ ਐ।
ਹੋਰ ਭੈਣ ਜੀ ਸੁਣਾਓ, ਕੀ ਹਾਲ-ਚਾਲ?
ਬਸ ਭੈਣ ਜੀ, ਵਧੀਆ।
ਚਲੋ ਭੈਣ ਜੀ, ਕਰਨੀ ਆ ਫੇਰ ਤੁਹਾਨੂੰ ਮੈਂ। ਫੋਨ ਪੰਜ
ਹਾਂ ਭੈਣ ਜੀ, ਚਲੋ ਭੈਣ ਜੀ, ਜਰੂਰ ਕਰਨਾ। ਠੀਕ ਐ, ਭੈਨ ਜੀ।